ਅੱਛਾ ਜੀ
ਸਤਿ ਸ਼੍ਰੀ ਅਕਾਲ ਜੀ।
ਹੋਰ ਠੀਕ ਹੋਈ।
ਹਾਂਜੀ ਹਾਂ ਵਧੀਆ ਤੁਸੀਂ ਦੱਸੋ?
ਪਰਦੇ ਹੀ ਠਾਕ।
ਹੋਰ ਘਰ ਪਰਿਵਾਰ ਠੀਕ ਨੇ ਸਾਰੇ।
ਹਾਂਜੀ ਠੀਕ ਠਾਕ ਨੇ ਬੰਦੇ ਸਾਰੇ।
ਚਲੋ ਵਧੀਆ ਵਧੀਆ।
ਸਾਰੇ ਠੀਕ ਨੇ।
ਹਾਂਜੀ ਹਾਂ ਇੱਥੇ ਵੀ ਸਾਰੇ ਠੀਕ ਠਾਕ।
ਅੱਛਾ ਚੱਲ ਚਏ।
ਹਾਂਜੀ ਤੁਹਾਡੀ ਆਵਾਜ਼ ਬਹੁਤ ਹੌਲੀ ਆ ਰਹੀ ਹੈ।
ਅੱਛਾ ਜੀ।
ਹਾਂਜੀ ਹਾਂ ਹੁਣ ਵਧੀਆ ਆ ਰਹੀ ਆ।
ਠੀਕ ਹੈ ਜੀ।
ਹਾਂਜੀ।
ਠੀਕ ਹੈ ਹੋਰ ਦਾਕਤ ਵਗੈਰਾ। ਠੀਕ ਹੈ ਹਾਂਜੀ। ਅੱਛਾ ਜੀ ਘਰ ਦੇ ਘਰ ਦੇ ਬੂਟੇ ਨੇ ਆਪਣੇ।
ਆਪਣੇ ਹੀ ਘਰੇ ਸਾਰੀਆਂ ਸਬਜ਼ੀਆਂ ਦੇ ਬੂਟੇ ਨੇ। ਟਿਫਨ ਵਾਲੇ ਬੂਟੇ ਵੀ ਹੈਗੇ ਆ।
ਅੱਛਾ ਜੀ।
ਹਾਂਜੀ ਜਿਵੇਂ ਕੱਦੂ ਤੋਰੀਆਂ ਹਰੀਆਂ ਮਿਰਚਾਂ ਚੋਲੀ ਭਿੰਡੀਆਂ ਟਮਾਟਰ ਨਿੰਬੂ ਨਾਲੇ ਸੀਜ਼ਨ ਵਾਲੇ ਸਾਰੇ। ਨਾਲੇ ਸਬਜ਼ੀਆਂ ਲੱਗਦੀਆਂ ਨੇ ਆਪਣੇ ਤਾਂ ਫਿਰ ਜੇ ਆਪਾਂ ਫਲਾਂ ਦੀ ਗੱਲ ਕਰੀਏ ਚੀ
ਅੱਛਾ ਜੀ।
ਵਨਾਸਪਤੀ ਜਾ ਨਾ ਕਿੰਨੂ, ਅਮਰੂਦ
ਅੱਛਾ ਜੀ।
ਹਾਂਜੀ।
ਭੈਰੇ ਹਾਲ ਹੋ ਗਏ ਫੇਰ ਏ ਟੂੰ ਜੈਡ ਈ।
ਏ ਟੂ ਜੈੱਡ ਤਾਂ ਨੀ ਪਰ ਫਿਰ ਵੀ ਹਾਂ ਲਗਭਗ ਸਾਰੀ ਹੋ ਗਈ।
ਹਾਂਜੀ-ਹਾਂਜੀ, ਐ ਤਾਂ ਫੇਰ ਐਨੇ ਤਾਂ ਹੁੰਦੇ ਈ ਨੀ ਜੇ ਕੋਈ ਕਰੇ।
ਹਾਂਜੀ ਹਾਂ, ਮਲਬ ਜਿਹੜੇ ਘਰੇ ਹੋ ਜਾਂਦੇ ਆ ਉਹ ਲਗਭਗ ਆਪਣੇ ਸਾਰੇ ਈ ਲੱਗਦੇ ਆ ਜੀ।
ਹਾਂਜੀ।
ਹਾਂਜੀ ਹਾਂ, ਫੇਰ ਓਨੀ ਖੇਚਲਾ ਵੀ ਕਰਨੀ ਪੈਂਦੀ ਏ ਜੀ।
ਹਾਂਜੀ, ਫੇਰ ਇਹ 'ਚ ਦਵਾਈ ਬੂਟੀ ਪਾਣੀ ਪੈਂਦੀ ਏ ਜੀ।
ਹਾਂਜੀ ਹਾਂ, ਪਰ ਮਲਬ ਅਸੀਂ ਕੋਈ ਬਾਜ਼ਾਰੋਂ ਲੈ ਕੇ ਨੀ ਮਲਬ ਰੇ-ਸਪ੍ਰ‌ੇਂ ਪਾਉਂਦੇ ਹੈਗੇ ਈ
ਠੀਕ ਐ, ਅੱਛਾ ਜੀ, ਖੁਦ ਤਿਆਰ ਕਰਦੇ ਓ ਤੁਸੀਂ?
ਹਾਂਜੀ-ਹਾਂਜੀ।
ਅੱਛਾ ਜੀ, ਕਿਵੇਂ ਤਿਆਰ ਕਰਦੇ ਓ ਯੀ?
ਜਿਵੇਂ ਈ ਇੱਕ ਗਡੋਏ ਆਉਂਦੇ ਨੇ ਜ਼ੀ, ਤੁਸੀਂ ਸੁਣੇ ਹੁਣੇ ਪਤਾ ਨੀ ਨਾ। ਉਨ੍ਹਾਂ ਨੂੰ ਨਾ, ਹਾਂਜੀ ਮਲਬ ਇੱਕ ਅਸੀਂ ਨੇ ਨਾ ਪਲਾਸਟਿਕ ਦਾ ਟੱਬ ਜਿਆ ਲਿਆਂਦਾ ਹੋਇਆ ਐਗਾ। ਉਦੇ 'ਚ ਥੋੜ੍ਹੀ ਜੀ‌ ਮਿੱਟੀ ਪਾ ਕੇ ਗੜੋਏ ਵਿੱਚ ਰੱਖ ਦਿੰਨੇ ਆ ਅਸੀਂ।
ਹਾਂਜੀ।
ਫਿਰ ਓ ਖਾਦ ਤਿਆਰ ਕਰ ਦਿੰਦੇ ਨੇਂਗੇ।
ਅੱਛਾ ਯੀ।
ਹਾਂਜੀ ਹਾਂ ਇੱਕ ਤਾਂ ਓ ਪਾਉਣੇ ਆ ਅਸੀਂ ਇੱਕ ਜਿੰਨੀਆਂ ਵੀ ਆਪਣੇ ਵੇਸਟੇਜ ਸਾਰੀਆਂ ਸਬਜ਼ੀਆਂ ਹੋਗੀਆਂ ਉਹ ਪਾਉਣੇ ਆ। ਗੋਹਾ ਪਾ ਦਿੰਨੇ ਯੀ ਵਿੱਚ।
ਅੱਛਾ ਜੀ।
ਹਾਂਜੀ ਇਹ ਸਾਰਾ ਕੁਛ ਪਾ ਦਿੰਨੇ ਆ। ਦਵਾਈ ਬੂਟੀ ਨੀ ਅਸੀਂ ਕਦੇ ਮਲਬ ਕੋਈ ਵੀ ਬ-ਬਜ਼ਾਰੋਜ਼ ਬੇ- ਸਪ੍ਰੇ ਨੀ ਜੀ ਅਸੀਂ ਕਦੇ ਵੀ ਪਾਈ ਨਾ ਸਬਜ਼ੀਆਂ ਤੇ ਨਾ ਫਲਾਂ ਤੇ।
ਹਾਂਜੀ, ਜੋਪਾਂ ਬਾਹਰੋਂ ਫਲ ਲੈਨੇ ਆ ਹਨਾ ਤੇ ਉਹਨਾਂ ਵਿੱਚ ਦਵਾਈਆਂ ਕੀ ਪਤਾ ਹੈਨਾ ਕੀਵੇਂ-ਕੀਵੇਂ ਦੇ
ਹਾਂਜੀ, ਤੁਸੀਂ ਆਪ ਦੇਖੋ ਹੁਣ ਜਿਹੜੇ ਆਹਾ ਸੀਜ਼ਨ ਤੋਂ ਪਹਿਲਾਂ ਅੰਬ ਆ ਜਾਂਦੇ ਨੇ, ਉਹ ਸਾਰਿਆਂ ਈ ਦਵਾਈਆਂ ਨਾਲ ਈ ਪੱਕੇ ਹੁੰਦੇ ਨੇ।
ਦਵਾਈਆਂ ਨਾਲ ਈ
ਹਾਂ
ਹਜੀ, ਓ ਮੌਸਮਾਂ ਤੋਂ ਪਹਿਲੀ ਆ ਜਾਂਦੇ ਨੇ ਜੇੜੇ, ਉਨ੍ਹਾਂ ਕਹਿੰਦੇ ਵੀ ਟੀਕਾ ਲਾ ਕੇ ਓ ਹੁੰਦਾ ਏ
ਹਾਂ ਕਹਿਦੇ ਨੇ ਵੀ ਟੀਕਾ ਲੱਗਿਆ ਹੁੰਦਾ ਉਹਨਾਂ ਦੇ ਖਾਣ ਦਾ ਵੀ, ਟੇਸਟ ਦਾ ਵੀ, ਫ਼ਰਕ ਹੁੰਦਾ ਯੀ।
ਹਾਂ-ਹਾਂ-ਹਾਂਜੀ।
ਮਲਬ ਸਾਡੇ ਤਾਂ ਕੇਲੇ ਵੀ ਲੱਗ ਜਾਂਦੇ ਏ ਯੀ।
ਅੱਛਾ ਯੀ।
ਹਾਂਜੀ ਹਾਂ, ਜਮੀ ਨਾਲੇ ਬਜ਼ਾਰ ਆਲੇ ਵਰਗੇ ਇੰਨੇ ਮਿੱਠੇ ਉਦੋਂ ਵੀ ਬਣਦਾ ਮਿੱਠੇ ਹੁੰਦੇ, ਜਿਵੇਂ ਬਾਜ਼ਾਰ ਵਾਲੇ ਕੇਲੇ ਤਾਂ ਆਪਾ ਲਿਓਨੇ ਆ ਹੇਣਾ, ਦੂਜੇ ਦਿਨ ਖਰਾਬ ਹੋਣ ਲੱਗ ਜਾਂਦੇ ਆ
ਹਾਂਜੀ ਉਹ ਗਰਮੀ ਚ ਖ਼ਰਾਬ ਹੋ ਜਾਂਦੇ ਨੇ
ਹਾਂਜੀ ਹਾਂ ਇਹ ਜਿਹੜੇ ਘਰੇ ਬਣਾਉਣੇ ਆ ਘਰੇ ਲੱਗੇ ਹੋਏ ਆ ਆਪਣੇ ਉਹ ਨਹੀ ਇੰਨੀ ਛੇਤੀ ਖਰਾਬ ਹੋਂਦੇ।
ਹਾਂਜੀ ਉਹ ਜਿਹੜੀ ਆਪਣੀ ਘਰੇ ਚੀਜ਼ ਆਉਂਦੀ ਹੈ, ਉਹ ਆਪਣੇ ਲਈ ਬਹੁਤ ਠੀਕ ਹੈ।
ਹਾਂ, ਹਾਂਜੀ ਹਾਂ, ਫਰਕ ਤਾਂ ਹੁੰਦੀ ਹੇ, ਤੁਸੀਂ ਵੀ ਲਾਉਣੇ ਘਰੇ।
ਹਾਂਜੀ, ਲਾਦੇੇ ਏਯੋ ਆਪਾਂ ਵੀ।
ਕੀ, ਤੁਸੀਂ, ਕੀ ਕੁਛ ਲੈਨਾ ਆ ਜੀ?
ਅਸੀ, ਆ ਬੋਲ ਹੋ ਗਏ ਸੀ। ਤੇ, ਅਨਾਰ ਵੀ ਹੋ ਗਏ ਸੀ।
ਅੱਛਾ।
ਹਾਂਜੀ, ਮਰੂਦ ਈ ਹੁਣ ਮਰੂਦ ਲੱਗਣ ਗੇਈ।
ਹਾਂਜੀ, ਹਾਂ। ਅੰਬ ਈ ਫਿਰ ਤੁਹਾਡੇ ਮਲਬ ਕਾਫ਼ੀ ਵੱਡਾ ਬੂਟਾ ਅੰਬਾਂ ਦਾ?
ਹਾਂਏ-ਹਾਂਏ ਜੀ ਨਹੀਂ ਅੰਬੀਆਂ ਯੀਆ ਨੇ ਛੋਟ-ਛੋਟੀਆਂ ਲਾਗੀਆਂ ਜੀਆਂ ਨੇ।
ਅੱਛਾ-ਅੱਛਾ।
ਹਾਂਜੀ।
ਫੇਰ ਉਹ ਉੱਪਰ ਪੱਕ ਜਾਂਦੇ ਨੇ ਕਿ ਨਹੀਂ, ਤੋੜ ਕੇ ਰੱਖਣੇ ਪੈਂਦੇ ਆ?
ਨਈਂ ਉਹ ਪੱਕ ਵੀ ਜਾਂਦੇ ਨੇ ਜੇ ਤੋੜ ਤੇ ਅੱਧੇ ਕੱਚੇ ਵੀ ਹੋ ਜਾਂਦੇ ਨੇ। ਬੀਰ ਮਾਲੀ ਤੋਂ ਦਵਾਈ ਨੀ ਪਵਾਈ ਤੀ।
ਠੀਕ ਹੈ।
ਓ ਜੇੜਾ ਭਾਈ ਲਾ ਕੇ ਗਿਆ ਸੀ ਬੂਟਾ ਉਹ ਕਹਿੰਦਾ, ਆਪੇ ਦਵਾਈ ਪਾ ਕੇ ਜਾਊਂਗਾ।
ਅੱਛਾ-ਅੱਛਾ।
ਹਾਂਜੀ।
ਠੀਕ ਹੈ।
ਉਦੋ ਕਾਰ ਨੂੰ ਹੋਇ।
ਕਲੀ ਵੀ ਪਾ ਦਿੰਦੇ ਆ, ਜੇ ਕਈ ਵਾਰੀ ਐਂ ਹੋਵੇ ਵੀ ਫਲ ਨਹੀਂ ਲੱਗ ਰਿਹਾ ਜਾਂ ਕੁਛ ਐਂ ਪ੍ਰੋਬਲਮ ਆ ਰਹੀ ਆ ਕੋਈ।
ਹਾਂਜੀ
ਕਲੀ ਪਾਣੀ ਚ ਘੋਲ ਕੇ, ਕਲੀ ਉਹ ਪਾ ਦਿੰਦੇੇ ਫੇਰ।
ਅੱਛਾ ਜੀ, ਕਲੀ ਨਾਲ ਵੀ ਫ਼ਰਕ ਪੈ ਜਾਂਦਾ ਜੀ।
ਹਾਂਜੀ, ਹਾਂ, ਉਦੇ ਨਾਲ ਵੀ ਫ਼ਰਕ ਪੈ ਜਾਂਦਾ, ਗਾ
ਅੱਛਾ ਜੀ
ਹਾਂਜੀ ਹਾਂ ਤੁਸੀਂ ਦੇਖੋ ਹੁਣ ਜੇ, ਆਪਾਂ ਬਾਜ਼ਾਰੋਂ ਕੋਈ ਵੀ ਸਬਜ਼ੀ ਵੀ ਲੈ ਕੇ ਆਉਣੇ ਆ, ਓ ਵੀ ਦੂਜੇ, ਤੀਜੇ ਦਿਨ ਖ਼ਰਾਬ ਹੋਣ ਲੱਗ ਗਏ ਕੈਂਡੀਆ
ਹਾਂਜੀ ਸਾਬਜ਼ੀ ਤਾਂ ਹੁਣਦੀ ਐ ਦੂਜੇ ਦਿਨ ਖ਼ਰਾਬ ਹੁੰਦੀ ਐ।
ਜੇੜੀ ਆਪਾਂ ਨੇ ਘਰੇ ਲੱਗੀ ਹੁੰਦੀ ਆ ਨਾਲੇ ਚਲੋ ਜੇ ਆਪਾਂ ਘਰੇ ਸਬਜ਼ੀ ਲੋਂਦੇ ਹਾਂ ਤਾਜੀ ਤੋੜ ਕੇ ਖਾ ਸਕਦੇ ਹਾਂ ਪਰ ਜੇ ਆਪਾਂ ਹੈਨਾ ਤੋੜ ਕੇ ਰੱਖਦੇ ਵੀ ਹਾਂ ਤਾਂ ਫੇਰ ਵੀ ਉਹ ਪੰਜ ਛੇ ਦਿਨ ਖ਼ਰਾਬ ਨੀ ਹੁੰਦੀ ਹੈਗੀ।
ਅ ਹਾਂਜੀ ਹਾਂ।
ਐ ਤਾਂ ਫਰਕ ਤਾਂ ਹੁੰਦੀ ਆ। ਤੁਸੀਂ ਵੀ ਸਬਜ਼ੀ ਸੁਬਜੀ ਲਾਉਣੇ ਓ ਕੋਈ?
ਹਾਂਜੀ ਆਪਣੇ ਘਰੇ ਹੁੰਦੀ ਹੈ ਸਬਜ਼ੀ ਲੱਗਦੀ ਹੈ।
ਠੀਕ ਹੈ।
ਹਾਂਜੀ ਕੱਦੂ ਹੋ ਜਾਂਦੇ ਨੇ ਰੈਂਦੇ ਨੇ ਤੋਰੀਆਂ ਈ ਹੁਣ ਪਰਿੰਦ ਜਿਆਦਾ ਤਾਂ ਕੱਦੂ ਖਾਂਦੇ ਨਈ।
ਅੱਛਾ ਜੀ।
ਹਾ ਪਰਿੰਡੀ ਨੂੰ ਤਾਂ ਐ ਪਸੰਦ ਨਹੀਂ ਕਰਦੇ ਹੈਗੇ ਵੀ ਤਲੀਈ ਹੁੰਦੀ ਹੈ।
ਹਾਂਜੀ। ਹਾਂ ਨਾਲੇ ਸੁੱਕੀ ਹੁੰਦੀ ਆ, ਓਨੀ ਰੋਟੀ ਨੀ ਖਾਧੀ ਜਾਂਦੀ ਉਹਦੇ ਨਾਲ।
ਹਾਂਜੀ। ਕੱਦੂ ਦੀ ਸਬਜ਼ੀ ਜਿਆਦਾ ਖਾ ਕੇ ਖੁਸ਼ ਨੇ।
ਹਾਂਜੀ- ਹਾਂਜੀ।
ਐ ਤਾਂ ਹੈਗਾ ਹੀ, ਇੱਕ ਤਾਂ ਐਵੇਂ ਕੱਦੂ ਚ' ਤਕ ਤਵੀ ਹੁੰ ਆ ਠੰਡਾ ਵੀ ਹੁੰਦਾ ਕੱਦੂ।
ਹਾਂਜੀ। ਕਦੁ ਤੋਂ ਜੀਭ ਹੀ ਨਹੀਂ ਉੱਤਰਦਾ ਈ।
ਹਾਂਜੀ। ਹਾਂ। ਨਾਲੇ ਚੇ ਜੇ ਕੱਦੂ ਤੋਂ ਤੁਹਾਡਾ ਜੀਅ ਵੀ ਉਤਰ ਗਿਆ, ਫਿਰ ਤੁਸੀਂ ਉਹਦੇ ਕੋਫਤੇ ਬਣਾ ਸਕਦੇ ਹੋ।
ਹਾਂਜੀ। ਹਾਂ, ਬੱਚੇ ਖਾ ਲਾਂਦੇ ਨੇ।
ਹਾਂ ਕੋਫਤੇ ਨਾਲੇ ਜਵਾਕ ਵਧੀਆ ਖਾ ਲੈਂਦੇ ਨੇ ਏ ਪਕੌੜਿਆਂ ਵਰਗੇ ਹੁੰਦੇ ਨੇ ਜੀ।
ਹਾਂਜੀ।
ਹਾਂ ਨਾਲੇ ਜੇ ਤੁਸੀਂ ਉਹ ਖੀਰੀ ਵੀ ਬਣਾ ਸਕਦੇ ਹੋ ਕੱਦੂ ਦੀ।
ਹਾਂਜੀ-ਹਾਂਜੀ।
ਬਣਾਈ ਐ ਤੁਸੀਂ ਕਦੇ?
ਨਹੀਂ ਬਣਾਈ ਤਾਂ ਨਹੀਂ ਹੈਗੀ।
ਸਹੀ ਅਸੀਂ ਤਾਂ ਜਿਵੇਂ ਕੋਈ ਛੋਟਾ ਜਿਹਾ ਕੱਦੂ ਹੁੰਦਾ ਵਾ ਜਮਾ ਕੱਚਾ ਏਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਫੇਰ ਬਸ ਉਹਨੂੰ ਕੱਦੂਕਸ ਕਰ ਲੈਂਨੇ ਆ
ਦੁੱਧ ਚ ਪਾਣਾ ਪੈਂਦਾ ਫੇਰ ਹੀ
ਹਾਂ, ਮੈਂ ਤੁਹਾਨੂੰ ਦੱਸਦੀ ਸੀ ਸਾਰਾ, ਫੇਰ ਉਹਨੂੰ ਧੋ ਕੇ ਕੱਦੂਕਸ ਕਰ ਲੈਨੇ ਆ ਉਹਨੂੰ ਕੱਦੂਕਸ ਕਰਕੇ ਉਹਦਾ ਥੋੜਾ ਜਿਹਾ ਪਾਣੀ ਨਚੋੜ ਦਿੰਨੇ ਆ।
ਠੀਕ ਹੈ ਜੀ।
ਕਿੰਨਾ ਕੁ ਆਪਣੇ ਤੁਹਾਨੂੰ ਉੱਚੜਦਾ ਹੇਗਾ, ਫੇਰ ਉਹ ਤੋਂ ਬਾਅਦ ਕੜਾਹੀ ਗੈਸ ਤੇ ਰੱਖ ਕੇ ਉਹਦੇ ਚ' ਕੱਦੂ ਜਿਹੜਾ ਆਪਣਾ ਕੱਦੂ ਕਸ ਕਰਿਆ ਹੁੰਦਾ ਉਹਨੂੰ ਰੱਖ ਦਿੰਦੇਿਆ। ਫੇਰ ਜਿਹੜਾ ਉਹਦੇ ਚ' ਐਕਸਟਰਾ ਪਾਣੀ ਹੁੰਦਾ, ਉਹ ਸਾਰਾ ਮੱਚ ਜਾਂਦਾ।
ਠੀਕ ਹੈ ਜੀ।
ਬਸ ਉਹ ਜਦੋਂ ਪਾਣੀ ਮਰਚ ਜਾਂਦਾ, ਫੇਰ ਦੁੱਧ ਪਾ ਦਿੰਦੇ ਆ ਵਿੱਚ।
ਠੀਕ ਹੈ ਜੀ।
ਹਾਂ, ਬਸ ਫੇਰ ਆਪਦੇ ਹਿਸਾਬ ਨਾਲ ਮਿੱਠਾ ਪਾ ਦੇ, ਜੇ ਡਰਾਈ ਫਰੂਟ ਪਾਉਣੇ ਨੇ, ਇਲਾਇਚੀ ਪਾਊਡਰ ਪਾ ਦਿੰਦੇ ਆ ਥੋੜ੍ਹਾ ਜਿਹਾ, ਤੇ ਡਰਾਈ ਫਰੂਟ ਵੀ ਪਾ ਦਿੰਦੇ ਹਾਂ, ਉਹਦੇ ਹੀ ਬਹੁਤ ਟੇਸਟੀ ਲੱਗਦੀ ਆ ਅਸੀਂ ਤਾਂ ਬਹੁਤ ਜ਼ਿਆਦਾ ਖਾਂਦੇ ਹਾਂ।
ਅੱਛਾ ਜੀ।
ਹਾਂਜੀ- ਹਾਂਜੀ। ਪਰ ਅਸੀਂ ਕਦੇ ਕਾਸਟਡ ਪਾ ਕੇ ਟਰਾਈ ਨਹੀਂ ਕਰੀਏ ਅਸੀਂ, ਅਗਲੀ ਵਾਰੀ ਜਦੋਂ ਬਣਾਵਾਂਗੇ ਕਸਟਰਡ ਪਾ ਕੇ ਦੇਖਾਂਗੇ, ਵੀ ਕਸਟਰਡ ਪਾ ਕੇ ਟੇਸਟੀ ਬਣਦੀ ਹੈ ਕਿ ਨਹੀਂ।
ਹਾਂ, ਹੀ ਉਹ ਜਾ ਨਾ ਤਾਂ ਉਦੋਂ ਵੀ ਟੇਸਟੀ ਬਣੂਗੀ।
ਹਾਂਜੀ- ਹਾਂਜੀ। ਨਾਲੇ ਉਹ ਵੀ ਕੱਦੂ, ਕੱਦੂ ਹੁੰਦਾ ਨਾ ਜਿਹੜਾ ਆਪਣਾ ਗੁੰਡਾ ਹੁੰਦਾ ਹੇਗਾ।
ਹਾਂਜੀ।
ਖੀਰ ਕਦੂ ਵੀ ਜ਼ਿਆਦਾ ਵਧੀਆ ਸਵਾਦ ਲੱਗਦੀ ਹੈ, ਖੀਰ ਕੱਦੂ ਦੀ।
ਹਾਂਜੀ। ਅਸੀਂ ਹਾਂਜੀ, ਬਣਾ ਕੇ ਦੇਖਾਂਗੇ ਕਿਵੇਂ ਹੁੰਦੀ। ਤੇ ਬਣਾ ਕੀ ਦੇਖਾਂਗੇ।
ਹਾਂਜੀ ਹਾਂ, ਵਧੀਆ ਬਣਦੀ ਆ ਕੱਦੂ ਦੀ ਖੀਰ।
ਹਾਂਜੀ।
ਹੂ, ਤੁਸੀਂ ਕੱਲੀ ਬਸ ਚੌਲਾਂ ਦੇ ਖੀਰੇ ਬਣਾਉਣੇ ਹੋ।
ਅ ਹਾਂਜੀ। ਹਾਂ, ਸਬਜ਼ੀ
ਖੀਰ ਵੀ ਬਣਾ ਲੈਂਦੇ ਆ ਜੀ। ਹਾਂਜੀ। ਉਹ ਵੀ ਬ ਬਹੁਤ ਟੇਸਟੀ ਲੱਗਦੀ ਹੈਗੀ।
ਅੱਛਾ ਜੀ।
ਹਾਂਜੀ। ਹਾਂ, ਉਹ ਵੀ ਬਸ ਜਿਵੇਂ ਆਪਾਂ ਖੀਰ ਬਣਾਉਣੇ ਆ ਬਸ ਉਵੇਂ ਬਣਦੀ ਆ ਜੀ। ਚਹੇ ਬਸ ਅੱਧੇ ਕੁ ਚੌਲ ਪਾ ਲਏ, ਅੱਧਾ ਕੁ ਸਾਬੂ ਦਾਣਾ ਪਾ ਲਏ। ਉਹ ਵੀ ਠੰਡਾ ਵੀ ਹੁੰਦਾ ਸਾਬੂ ਦਾਣਾ ਨਾਲੇ ਤਾਕਤ ਹੁੰਦੀ ਆ ਉਹਦੇ ਚ'।
ਹਾਂਜੀ।
ਸਿਹਤ ਲਈ ਵੀ ਵਧੀਆ ਰਹਿੰਦਾ, ਉਹ ਪਾਲੇ ਥੋੜਾ ਜਿਹਾ।
ਹਾਂਜੀ।
ਨਾਲੇ ਜਦੋਂ ਖਾਂਨੇ ਹਾਂ, ਉਹਦਾ ਟੇਸਟ ਅਲੱਗ ਹੀ ਆਉਂਦਾ ਹੈਗਾ।
ਹਾਂਜੀ, ਚੱਲ ਬਣਾ ਕੇ ਦੇਖਾਂਗੇ ਖਾਣੇ।
ਹਾਂਜੀ, ਹਾਂ ਤੁਸੀਂ ਇੱਕ ਦਿਨ ਬਣਾ ਕੇ ਦੇਖਿਓ। ਤੇ ਉਹ ਸਾਡੇ ਤਾਂ ਜਵਾਕ ਵਧੀਆ ਖ਼ੁਸ਼ ਹੋ ਕੇ ਖਾਂਦੇ ਨੇ।
ਅੱਛਾ ਜੀ।
ਹਾਂਜੀ ਹਾਂ ਵਿੱਚ ਵਡਰਾਏ ਫਰੂਟ ਪਾ ਦੇ ਫਿਰ ਤਾਂ ਬੱਚੇ ਵਧੀਆ ਖਾ ਲੈਂਦੇ ਨੇ।
ਹਾਂਜੀ, ਹਾਂਜੀ ਹੁੰ। ਖਾਏ ਲੈਂਦੇ ਨੇ ਕੱਦੂ ਤਾਂ ਆਊ ਵੀ
ਪਾਊਡਰ ਪਾ ਲਏ ਉਹਦੇ ਨਾਲ ਵਧੀਆ ਫਰੈਗਨੈਂਸ ਜਿ ਹੋ ਜਾਂਦੀ ਹੈਗੀ।
ਅੱਛਾ ਜੀ।
ਹਾਂਜੀ ਹਾਂ।
ਚਲੋ।
ਨਾਲੇ ਤਾਂ ਹੀ ਚਲੋ ਬੱਚੇ ਵਧੀਆ ਬਾਹਰਲੀ ਚੀਜ਼ ਨਹੀਂ ਖਾਂਦੇ ਹੈਗੇ ਫੇਰ।
ਹਾਂਜੀ ਬੱਚਿਆਂ ਲਈ ਬਾਹਰ- ਚੀਜ਼ ਤ-
ਨਾਲੇ ਉਹੀ ਗੱਲ ਹੈਲ ਕੱਦੂ ਆਪਾਂ ਵੇਸਟ ਕਿਉਂ ਕਰਨਾ ਹਨਾ ਕੰਮ ਆ ਜਾਂਦਾ। ਤਾਂ ਵੀ ਜੇ ਕੱਦੂ ਦੀ ਸਬਜ਼ੀ ਨਹੀਂ ਖਾਂਦੇ ਹੈਗੇ ਤਾਂ ਆਪਾਂ- ਖੀਰ ਬਣਾ ਲੋ, ਨਾਲੇ ਤਾਕਤ ਦੀ ਤਾਕਤ- ਨਾਲੇ ਘਰ ਦੀ ਚੀਜ਼ ਤੇ ਤਾਂ ਉਹ ਵੀ ਤਾਕਤ ਹੁੰਦੀ ਆ, ਨਾਲੇ ਵਧੀਆ ਹੁੰਦੀ ਆ।
ਹਾਂਜੀ।
ਨਾਲੇ ਫਾਇਦੇ ਸਾਰੇ ਲਈ ਵਧੀਆ ਰਹਿੰਦੀ ਹੈ ਜੀ। ਬਣਾ ਕੇ ਦੇਖਿਓ ਜੀ ਤੁਸੀਂ ਵੀ ਤੁਹਾਡੇ ਜਵਾਕ ਖਾਨ ਨੂੰ ਵੀ ਵਧੀਆ ਲੱਗੂਗੀ ਫਿਰ।
ਹਾਂਜੀ, ਬਣਾ ਕੇ ਦੇਖਾਂਗੇ।
ਹਾਂਜੀ, ਹਾਂ ਰੋਜ਼ ਕਿਆ ਕਰਨਗੇ ਤਾਂ ਫਿਰ ਥੋੜੇ ਕੁ ਦਿਨਾਂ ਬਾਅਦ ਵੀ ਬਣਾਓ।
ਹਾਂਜੀ।
ਹਾਂਜੀ। ਨਾਲੇ ਐਵੇਂ ਆ ਨਾ ਵੀ ਆਪਾਂ ਚੌਲਾਂ ਦੀ ਖੀਰ ਦਾ ਖਾਂਣੀ ਆ, ਥੋੜਾ ਜਾਹਾ ਕਦੇ ਅਲੱਗ ਟੇਸਟ ਵੀ- ਮਿਲ ਜਾਂਦਾ ਆਪਾਂ ਨੂੰ।
ਹਾਂਜੀ, ਹਾਂਜੀ ਆਪਾਂ ਨੂੰ ਟੈਸਟ ਕਰਨਾ ਚਾਹੀਦਾ ਹੈ। ਤੋਰੀਆਂ ਦੀ ਵੀ ਬਣ ਜਾਂਦੀ ਹੈ?
ਨਹੀਂ, ਤੋਰੀਆਂ ਦੀ ਨੀ ਬਣਦੀ ਕੱਲੇ ਕੱਦੂ ਦੀਉ ਬਣਦੀ ਆ।
ਠੀਕ ਆ ਜੀ।
ਹਾਂਜੀ, ਹਾਂ ਚਲੋ ਬਣਾ ਕੇ ਦੇਖੋ ਤੁਸੀਂ ਵੀ।
ਹਾਂਜੀ, ਠੀਕ ਆ ਜੀ ਬਣਾ ਕੇ ਦੇਖਾਂਗੇ।
ਹਾਂਜੀ ਠੀਕ ਹੈ ਜੀ। ਸਤਿ ਸ਼੍ਰੀ ਅਕਾਲ।
ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।
ਇਹਦਾ-